ਹੈਲੋ
ਹਾਂਜੀ ਸ ਸ਼੍ਰੀ ਕਾਲ।
ਸ ਸ਼੍ਰੀ ਕਾਲ। ਔਰ ਕੀ ਕਰ ਰੇ ਸੀ ਤੀਗੇ ਹਾਂਜੀ ਉੱਠ ਗੇ ਸੀ, ਬੱਚਿਆਂ ਨੂੰ ਸਕੂਲ ਭੇਜਣਾ ਸੀ। ਸਕੂਲ ਖੁੱਲ ਗਏ ਹੈਗੇ ਨੇ 'ਤੇ ਹਾਂਜੀ ਸਕੂਲ ਖੁੱਲ ਗੇ ਹੈਗੇ ਨੇ 'ਤੇ ਫੇਰ ਬੱਚਿਆਂ ਨੂੰ ਭੇਜਣਾ ਸੀ 'ਤੇ ਇਸ ਕਰਕੇ ਅੱਜ ਸਾਰਾ ਕੰ ਮ ਉਸੇ ਦੇ ਹਿਸਾਬ ਨਾਲ ਹੋਣ ਡੇਆ।
ਉਈ ਨਾ ਛੁੱਟੀਆਂ 'ਚ ਤਾਂ ਸਾਰਾ ਰੂਟੀਨ ਈ ਖ਼ਰਾਬ ਹੋ ਜਾਂਦੈ। ਐ ਕਿ ਹੁਣ ਖੁੱਲੇ ਸਕੂਲ 'ਤੇ ਹੁਣ ਥੋੜਾ ਜਾ ਰੂਟੀਨ ਆਏਗਾ ਬੱਚੇ ਜਾਏਗੇ ਕੰਮ ਟਾਈਮ ਸਿਰ ਸਾਰਾ ਕੰਮ ਹੋਏਗਾ 'ਤੇ ਬੱਚੇ ਵੀ ਰੂਟੀਨ 'ਤੇ ਆਏਗੇ।
ਹਾਂਜੀ। ਅੱਜ 'ਤੇ ਹਾਂਜੀ ਪਹਿਲਾਂ ਈ ਦਿਨ ਸੀਗਾ।
ਅੱਛਾ ਜੀ। 'ਤੇ ਹੁਣ 'ਤੇ ਵੱਡੇ ਕਲਾਸਾਂ ਤੇ ਹੋਣ ਗੇ ਬੱਚੇ।
ਹਾਂਜੀ ਵੱਡੀ ਕਲਾਸਾਂ 'ਚ ਹੈਗੇ ਨੇ ਬੱਚੇ, ਹੂੰ ਦੋਵੇਂ ਵੱਡੀ ਕਲਾਸਾਂ 'ਚ ਇਨੇ ਵੱਡਾ 'ਤੇ ਹੁਣ ਗਿਆਰਵੀਂ 'ਚ ਹੈਗਾ ਐ ਦੂਜਾ ਪੰਜਵੀਂ 'ਚ ਹੈਗਾ
ਜਾ ਫੇਰ ਬੱਚਿਆਂ ਦੇ ਹਿਸਾਬ ਨਾਲ ਵੱਡਾ ਤੇ ਆਪੇ ਹੋ ਜਾਂਦਾ
ਹਾਂ, ਉਹ ਤੇ ਹੈ ਵੱਡੇ ਬੱਚੇ ਤੇ ਬਈ ਵੱਡੇ ਬੱਚੇ ਤੇ ਹੋ ਜਾਂਦੇ, ਛੋਟੇ ਬੱਚਿਆਂ ਨੂੰ ਥੋੜਾ ਹਾਂ ਕੱਪੜੇ ਪਾਣੇ ਪੈਂਦੇ
ਏ ਹੋ ਜਾਂਦੇ ਨੇ ਤਿਆਰ ਪਰ ਇਹ ਹੁੰਦਾ ਕਿ ਥੋੜ੍ਹਾ ਦੇਖਣਾ ਪੈਂਦਾ ਹੈਗਾ ਐ
ਬਾਕੀ ਰੈਡੀ, ਆਪੇ ਇ ਔ ਜਾਂਦੇ ਹੈਗੇ ਨੇ ਬਾਕੀ ਫੇਰ ਇਹ ਹੁੰਦਾ ਐ, ਕਿ ਅੱਜ ਥੋੜਾ ਸ਼ੁੱਕਰਵਾਰ ਏ ਤੇ ਉਸ ਹਿਸਾਬ ਨਾਲ ਫਿਰ ਅੱਜੇ ਇਹਨਾਂ ਦੇ ਸਕੂਲਾਂ ਦੇ ਵਿੱਚ ਨਾ ਸ਼ੁੱਕਰਵਾਰ ਨੂੰ ਕੁਛ, ਵੀ ਤੁਸੀਂ ਲੈ ਕੇ ਜਾ ਸਕਦੇ ਹੈਗੇ ਔ ਉਹੀ ਅੱਜ ਸਵੇਰੇ-ਸਵੇਰੇ, ਤਾਂ ਹੈਗਾ ਸੀਗਾ ਕਿ ਬੱਚੇ ਕਹਿੰਦੇ ਸੀਗੇ ਅਸੀਂ ਸਿੰਪਲ ਰੋਟੀ ਨੀ ਲੈ ਕੇ ਜਾਨੀ ਸਾਨੂੰ ਕੁਛ ਹੋਰ ਚਾਹੀਦਾ ਐ ਪਹਿਲੇ ਦਿਨ ਜਾ ਰਹੇ ਹੈਗੇ, ਆ ਤੇ ਸਾਨੂੰ ਕੁਛ ਅੱਛਾ ਬਣਾ ਕੇ ਦੋ
ਉਹ ਤੇ ਹੈ ਮੇਰੀ ਕੁੜੀ ਦੇ ਉਤੇ ਛੇ ਨੂੰ ਖੁੱਲਣੇ ਵੈਸੇ, ਛੇ ਤਰੀਕ ਤੋਂ ਖੁੱਲੇਂਗੇ ਤੇ ਦੇਖੋ ਬਾਕੀ
ਹਾਂਜੀ
ਹੁਨ ਤੇ ਕੀ ਕਹਿੰਦੇ ਨੇ ਵੱਡੇ ਮੁੰਡੇ ਨੇ ਕਿਹੜੇ, ਸਬਜੈਕਟ ਲਿਆ ਤੁਹਾਡਾ ਫਸਟ ਈਅਰ ਚ
ਉਹਨੇ ਕੋਮਰਸ ਲਿਆ ਹੈਗਾ
ਅੱਛਾ, ਜੀ ਠੀਕ ਏ ਜੀ ਕੋਮਰਸ ਵਦੀਆ ਏ ਵੈਸੇ ਤਾਂ ਅੱਜ -ਕੱਲ, ਆਰਟ ਨੂੰ ਵੀ ਕਾਫ਼ੀ ਸਕੋਪ ਹੋ ਰਿਹਾ ਆਰਟ ਦਾ ਵੀ ਪਹਿੱਲੇ ਵਿੱਚ ਬਿਲਕੁਲ ਕੋਮਰਸ ਸਾਇੰਸ, ਕੋਮਰਸ ਸਾਇੰਸ ਕਰ ਦਿੱਤੀ ਸੀ ਲੇਕਿਨ ਹੁਨ ਆਰਟ ਚ ਵੀ ਬੱਚੇ ਦੇਖਿਆ ਨਾ ਬੜਾ ਅੱਗੇ ਵੱਧ ਰਹੇ ਨੇ
ਹਾਂਜੀ, ਹੁਣ ਉਹਨੂੰ ਅਸੀਂ ਆਰਟਸ ਕਹਿੰਦੇ ਸੀਗੇ ਹਰ ਅੱਜ ਕੱਲ੍ਹ ਉਹਨੂੰ ਹਿਊਮੈਨਿਟੀ ਕਹਿਣ ਲੱਗ ਪਏ ਹੈਗੇ ਨੇ ਤੁਸੀਂ ਇਹ ਸਟ੍ਰੀਰਮ ਜਾ ਸਕਦੇ ਹੈਗੇ ਔ ਤੇ ਮੈਨੂੰ ਤੇ ਲੱਗਾ ਸੀ ਕੋਈ, ਨਵੀਂ ਸਟ੍ਰਰੀਮ ਆਈ ਹੈਗੀ ਹੈ ਸ਼ਾਇਦ ਤਕ ਕੁਛ ਨਵੇਂ ਉਹਦੇ ਚ ਹੋਨਗੇ ਫੇਰ ਜਦੋਂ ਉਹਦਾ ਦੇਖਿਆ, ਫੋਮ ਭਰਿਆ ਤੇ ਉਹਦੇ ਵਿੱਚ ਦੇਖਿਆ ਤੇ ਪਤਾ ਚਲਿਆ ਕਿ, ਆਰਟ ਨੂੰ ਇਹਨਾਂ ਨੇ ਨਾ ਬਦਲ ਕੇ ਹੀਮਿਆਨ
ਉਹੀ ਨਾ ਅੱਜ ਕੱਲ ਉਹਨੂੰ ਵਧਾ ਰਹੇ ਨੇ, ਐਕਚੁਲੀ ਪਹਿਲੇ ਕਹਿੰਦੇ ਕਿਆ ਜਾਂਦਾ ਸੀ ਕਿ ਆਰਟਸ ਜੋ ਹੁੰਦੀ ਏ ਉਹ ਕੁੜੀਆਂ ਵਾਲੇ ਸਬਜੈਕਟ ਹੁੰਦੇ ਨੇ ਵੀ ਕੁੜੀਆਂ ਈ ਪੜ੍ਹਦੀਆਂ ਨੇ ਲੇਕਿਨ ਅੱਜ-ਕੱਲ ਹੋਟਲ ਮੈਨੇਜਮੈਂਟ ਜਿੱਦਾਂ ਜੇਆ ਮੁੰਡਿਆਂ ਨੇ ਕਰਨਾ ਏ ਜਾਂ ਫਿਰ ਕਿਸੀ ਆ ਉਹਦੇ ਚ ਕੇਅਰ ਵਗੈਰਾ ਤੇ ਜਾਣਾ ਏ ਤੇ ਫਿਰ ਆਰਟਸ ਹੀ ਲੈਣਾ, ਇੱਥੇ ਤੱਕ ਯੂ ਪੀ ਐਸਸੀ ਵਗੈਰਾ ਵਾਲੇ ਵੀ ਆਰਟਸ ਤੋਂ ਹੀ ਕਿੰਨੇ ਵਧੀਆ ਯੂ ਪੀ ਐੱਸ ਸੀ, ਦੇ ਪੇਪਰ ਦੇ ਕੇ ਅੱਗੇ ਵੱਧ ਰਹੇ ਨੇ
ਹਾਂਜੀ, ਇਹ ਤੇ ਏ ਉਹਦੇ ਵਾਸਤੇ ਤਾਂ ਇਹੀ ਲੈਣਾ ਪੈਂਦਾ ਏ ਯੂ ਪੀ ਐਸ ਸੀ ਦਾ ਵੀ ਕਿਹੜਾ ਸੌਖਾ, ਐਗਜ਼ਾਮ ਹੁੰਦਾ ਹੈਗਾ ਉਹ ਵੀ ਔਖਾ ਈ ਹੁੰਦਾ ਹੈਗਾ ਗਾ ਬੱਚੇ ਕਿੰਨੀ-ਕਿੰਨੀ ਮਿਹਨਤ ਕਰਦੇ ਨੇ ਕਿੱਥੇ-ਕਿੱਥੇ ਜਾ-ਜਾ ਕੇ ਪੇਪਰ ਦਿੰਦੇ ਹੈਗੇ ਨੇ ਕਹਿਣ ਨੂੰ ਲੱਗਦਾ ਹੈਗਾ ਏ ਕਿ ਇਹ ਸੌਖਾ ਹੈਗਾ ਪਰ ਇਹ ਵੀ ਔਖਾ ਹੈਗਾ ਅੱਜ-ਕੱਲ ਤੇ ਕਿਤੇ ਵੀ ਕੋਈ ਅ ਇਗਜ਼ਾਮ ਦੇਣਾ ਹੋਏ ਜਾਂ ਕਿਸੀ ਫੀਲਡ ਵਿੱਚ ਜਾਨਾ ਹੈਏ, ਤੇ ਇੱਧਰ ਉਧਰ ਜਾਨਾ ਹੀ ਪੈਂਦਾ ਹੈਗਾ ਐ
ਉਹ ਤੇ ਵੈਸੇ ਵੀ ਅੱਜ ਕੱਲ ਘਰਾਂ ਤੋਂ ਬਾਹਰ ਹੀ, ਬੱਚੇ ਪੜ ਪਾਉਂਦੇ ਨੇ। ਤੁਸੀਂ ਕਹੋ ਕਿ ਬਈ ਘਰੇ ਬੈਠ ਕੇ ਪੜਾਂਗੇ, ਉਹ ਟਾਈਮ ਚਲੇ ਗਿਆ। ਅੱਜ ਸੋਚੋ ਬੱਚੇ ਨੇ ਇੰਟਰ ਕੀਤੀ ਹੈ, ਤੇ ਤੁਸੀਂ ਉਹਨੂੰ ਬਾਹਰ ਕੱਢਣਾ ਹੀ ਕੱਢਣਾ। ਕੱਢਣਾ ਹੀ ਪੈਂਦਾ ਦੇਖੋ ਬੱਚਿਆਂ ਨੂੰ ਬਾਹਰ ਕੱਢਣਾ ਹੀ ਪੈਂਦਾ, ਬਿਨਾਂ ਕੱਢੇ ਤੇ ਕੰਮ ਵੀ ਨਹੀਂ ਚੱਲਦਾ। ਖਾਸ ਕਰਕੇ ਹ ਵੈਸੇ‌। ਤੇ ਤਾਂ ਮੁੰਡੇ ਕੁੜੀਆਂ ਚ ਕੋਈ ਫ਼ਰਕ ਨੀ ਐ ਬਟ ਮੁੰਡਿਆਂ ਦਾ ਤੇ ਜਾਦਾ ਈ ਰੈਂਦਾ ਕੀ ਉਨਾਂ ਨੂੰ ਤੇ ਕੱਢਣਾ ਈ ਕੱਢਣਾ।
ਹਾਂਜੀ।
ਬਾਕੀ ਹੁਣ ਰੋਟੀ ਪਾਸ਼ਤੇ ਨਾਸ਼ਤਾ ਪਾਣੀ ਵੀ ਹੁਣ ਛੇਤੀ ਹੋ ਜਾਏਗਾ ਛੇਤੀ ਉੱਠਣਾ ਹੋ ਗਿਆ ਹੁਣ। ਕਿਉਂਕੀ ਬੱਚਿਆਂ ਨੇ ਟਾਈਮ ਸਿਰ ਜਾਣਾ ਸੀਗਾ।
ਟਾਈਮ ਸਿਰ ਜਾਣਾ ਸੀਗਾ ਤੇ ਫੇਰ ਉੱਠ ਕੇ ਜਲਦੀ ਹੋ ਜਾਂਦਾ ਏ। ਹੈਗਾ ਕੀ ਬੱਚਿਆਂ ਦੇ ਆਣ ਤੋਂ ਪੈਲੇ-ਪੈਲੇ। ਸਾਰਾ ਆਪਣਾ ਕੰਮ ਕਰ ਲਈਦਾ ਹੁੰਦਾ ਹੈਗਾ। ਥੋੜ੍ਹੀ ਦੇਰ ਫਿਰ ਬੱਚਿਆਂ ਦੇ ਨਾਲ ਵੀ ਟੈਮ ਹੋ ਜਾਂਦਾ ਹੈਗਾ ਕੀ ਅਸੀਂ ਬੱਚਿਆਂ ਨਾਲ ਵੀ ਟਾਈਮ ਬਿਤਾ ਲਈਦਾ ਏ।
ਓ ਈ ਤੇ ਬੱਚੇ ਵੀ ਛੁੱਟੀਆਂ ਚ ਬੱਚੇ ਵੀ ਆਰਾਮ ਨਾਲ ਉੱਠਦੇ ਨੇ ਜਿੰਨਾ ਮਰਜੀ ਕੈ ਲੋੋ ਨਈ-ਨਈ ਰ ਟੀਨ ਈ ਖ਼ਰਾਬ ਕਰਨਾ ਮੰਨਦੇ ਈ ਨੀ ਨੇ। ਆਰਾਮ ਨਾਲ ਦਸ ਗਿਆਰਾਂ ਵਜੇ ਉੱਠੇਗੇ ਬਾਰਾਂ ਵਜੇ ਤੱਕ ਉਨਾਂ ਦਾ ਨਾਸ਼ ਤਾ ਹੋਏਗਾ ਫ਼ਿਰ ਨਏਗੇ ਧੋਏਗੇ ਤੇ ਰੋਟੀ ਦਾ ਟਾਈਮ ਹੋ ਜਾਏਗਾ ਮਤਲਬ ਸਾਰਾ ਰ ਟੀਨ ਵਿਗੜ ਜਾਂਂਦਾ ਛੁੱਟੀਆਂ ਚ ਦੇਖਿਆ ਜਾਏ ਤੇ ਚਲੋ ਆਰਾਮ ਤੇ ਹੁੰਦੈ ਬਟ ਰੂਟੀਨ ਖਰਾਬ ਹੋ ਜਾ
ਰੂਟੀਨ ਬੋਤ ਖ਼ਰਾਬ ਹੋ ਜਾਂਦਾ ਓਦੇ ਨਾਲ ਫਿਰ ਆਪਣਾ ਵੀ ਰੂਟੀਨ ਖ਼ਰਾਬ ਹੋ ਜਾਂਦਾ ਹੈਗਾ।
ਓ ਈ ਨਾ ਸਾਰੇ ਕੰਮ ਟਾਈਮ ਸਿ ਨਿਬੜਦੇ ਨਾ ਕੁੱਛ।
ਫੇਰ ਛੁੱਟੀਆਂ ਹੁੰਦੀਆਂ ਨੇ ਤੇ ਬੱਚੇ ਹੋਰ ਫੇਰ ਜਾਦਾ ਕਰਦੇ ਨੇ ਮੰਮੀ ਤੁਸੀਂ ਕਰਕੇ ਦੋ ਤੁਸੀਂ ਦੋ। ਤੇ ਫ ਵੈਸੇ ਆਪੇ ਸਭ ਕੰਮ ਕਰ ਲੈਣਗ ਛੁੱਟੀਆਂ ਆਉਂਦੀਆਂ ਨੇ ਤੇ ਫੇਰ ਮੰਮੀ ਤੁਸੀਂ ਕਰੋ। ਤੁਸੀਂ ਐ ਕਰੋ ਤੁਸੀਂ ਓ ਕਰੋ ਤੁਸੀਂ ਕੁੱਛ ਹੋਰ ਬਣਾ ਕੇ ਖਵਾਓ। ਐ ਹੋ ਜਾਂਦਾ ਬੱਚਿਆਂ ਦਾ ਛੁੱਟੀਆਂ ਚ।
ਲੇਕਿਨ ਡੇਢ ਮਹੀਨਾ ਕਿੱਦਾਂ ਨਿਕਲ ਜਾਂਦਾ ਪਤਾ ਵੀ ਨੀ ਲੱਗ ਗਿਆ ਕਿ ਡੇਢ ਮਹੀਨਾ ਨਿਕਲ ਗਿਆ ਪੈਲਾ ਦਿਨ ਤੇ ਸਕੂਲ ਦਾ
ਮੀਨੇ ਇੱਕ ਮੀਨੇ ਦੀ ਛੁੱਟੀ ਦਿੱਤੀ ਕੋਈ ਜਾਦਾ ਦਿਨ ਦੀ ਛੁੱਟੀ ਵੀ ਨਈ ਦਿੱਤੀ।
ਨਈ ਐ ਮੇਰੇ ਵੀ ਬੱਚਿਆਂ ਦੀ ਕੋਈ ਜਾਦਾ ਨੀ ਵੀਹ ਤਰੀਕ ਨੂੰ ਤੇ ਬੰਦ ਹੋਏ ਸੀ ਤੇ ਇੱਕ ਨੂੰ ਖੁੱਲ ਗਏ।
ਹੂੰ ਏਥੇ ਤੇ ਐ। ਜਾਦਾ ਵੀ ਇਨਾਂ ਦੇ ਸਕੂਲ ਵਾਲੇ ਕਰ ਦਿੰਦੇ ਹੈਗੇ ਨੇ ਓ ਤੇ ਪੂਰਾ ਸਤਾਈ ਅਠਾਈ ਤੱਕ ਖਿੱਚ ਕੇ ਲੈ ਕੇ ਜਾਂਦੇ ਨੇ ਕੀ ਜਿੰਨੇ ਜਾਦਾ ਤੋਂ ਜਾਦਾ ਦਿਨ ਹੋ ਜਾਣ ਉਧਰੋਂ ਇੱਕ ਤਰੀਕ ਤੋਂ ਸਕੂਲ ਫੇਰ। ਇੱਕ ਮੀਨਾ ਪੂਰਾ ਦਿਨ। ਹੁੰਦੇ ਹੈਗੇ ਨੇੇ ਤੇ ਦੋ ਚਾਰ ਦਿਨ ਇੱਧਰ ਉਧਰ ਕਿਤੇ ਹੋ ਜਾਣ ਬਸ-
ਮੈਨੂੰ ਯਾਦ ਐ ਸਾਡੇ ਟਾਈਮ ਚ ਪੂਰੀ ਤਿੰਨ ਮੀਨਿਆਂ ਦੀ ਛੁੱਟੀ ਹੋ ਜਾਂਦੀ ਸੀ ਲਗਭਗ ਬਈ ਪੇਪਰ ਖ਼ਤਮ ਹੋ ਗਏ ਮਾਰਚ ਮਿਡ ਚ ਈ ਮਾਰਚ ਵਿੱਚ ਈ ਖਤਮ ਹੋ ਜਾਂਦੇ ਸੀ ਤੇ ਮਾਰਚ ਦਾ ਵੀ ਏਦਾਂ ਮੀਨਾ ਉਸ ਤੋਂ ਬਾਦ ਮਏ ਦਾ ਵੀ ਪੂਰਾ ਮੀਨਾ ਤੇ ਜੂਨ ਦਾ ਪੂਰਾ ਦਾ ਮੀਨਾ ਤੇ ਜੁਲਾਈ ਵੀ ਐ ਸੋਚੋ ਤੁਸੀਂ ਪੰਜ ਛੇ ਜੁਲਾਈ ਤੋਂ ਪੈਲੇ ਨੀ ਸਕੂਲ ਖੁੱਲ੍ਹਦੇ ਸੀਗੇ।
ਆਰਾਮ ਨਾਲ ਰਹਿਣਾ ਛੁੱਟੀਆਂ ਪਤਾ ਚੱਲਦੀਆਂ ਜੇ ਸੀ ਛੁੱਟੀਆਂ ਹੁੰਦੀਆਂ ਨੇ।
ਉਹ ਵੀ ਤੇ ਐਨਾ-ਐਨਾ ਹੋਮਵਰਕ ਦੇ ਦਿੰਦੇ ਨੇ ਕੀ ਸਾਰੀ ਛੁੱਟੀਆਂ ਆਦੀਆ ਤੇ ਓ ਹੋਮਵਰਕ ਕਰਨ ਦੀ ਟੈਨਸ਼ਨ ਚ ਈ ਨਿਕਲ ਜਾਂਦੀਆਂ ਨੇ।
ਓ ਬੱਚਿਆਂ ਤੇ ਕੀ ਹੁੰਦੀ ਓ ਤੇ ਮਾਵਾਂ ਦਾ ਹੋਮਵਰਕ ਹੁੰਦਾ ਅੱਧਾ
ਓਹੀ-ਓਹੀ ਪ੍ਰੈਸ਼ਰ ਬੋਤ ਬਈ ਮਾਵਾਂ ਨੇ ਈ ਕਰਨਾ ਬੱਚਿਆਂ ਨੂੰ ਕੀ ਸਮਝ ਆਏਗੀ ਮੈਨੂੰ ਤਾਂ ਲੱਗਦਾ ਇੱਕ ਵੀ ਹੋਮਵਰਕ ਏਦਾਂ ਦਾ ਨੀ ਹੁੰਦਾ ਜੇੜਾ ਕਿ ਬੱਚੇ ਆਪ ਕਰ ਸਕਣ ਆਪਣੇ ਆਪ ਐਕਟੀਵਿਟੀ ਕਰ ਸਕਣ।
ਬੱਚਿਆਂ ਨੂੰ ਇੰਨੇ ਵੱਡੇ-ਵੱਡੇ ਅ ਚਾਰਟ ਬਨਾਣ ਨੂੰ ਦੇ ਦਿੰਦੇ ਨੇ। ਤੇ ਬੱਚੇ ਫੇਰ ਕਿੱਥੋਂ ਬਣਾਣਗੇ ਕਰਨਗੇ ਉਹਨਾਂ ਨੂੰ ਥੋੜਾ ਬਹੁਤਾ ਤੇ ਮਾਵਾਂ ਨੂੰ ਲੱਗਣਾ ਹੀ ਕਹਿੰਦਾ ਹੈਏਗਾ ਵੱਡੇ-ਵੱਡੇ ਉਹ
ਕਦੇ
ਉਹ ਤੇ ਹੈ
ਹੈਲੋ ਹਾਂਜੀ ਹੈਲੋ
ਹੈਲੋ ਹਾਂਜੀ-ਹਾਂਜੀ ਮੈਂ ਕਹਿ ਰਹੀ ਹਾਂ ਪਹਿਲਾ ਦਿਨ ਤੇ ਬੜਾ ਹੈਟ੍ਰਿਕ
ਅਰੇ ਇਹ ਤੇ ਬੜਾ ਪਹਿਲਾ ਦਿਨ ਤੇ ਇਝ ਹੁੰਦਾ ਹੈਗਾ ਜਿਵੇਂ ਪਤਾ ਨੀ ਕੋਈ ਸਾਨੂੰ ਟਾਸਕ ਮਿਲ ਗਿਆ ਹੋਵੇ ਕਿ ਤੇ ਇਹ ਟਾਸਕ ਪੂਰਾ ਕਰਨਾ ਹੈਗਾ ਸਾਨੂੰ ਇਨ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਸਾਡਾ ਤੇ ਇੰਝ ਹੀ ਹੋ ਰਿਹਾ ਸੀਗਾ ਲੱਗ ਰਿਹਾ ਸੀਗਾ ਕਿ ਪਤਾ ਨੀ ਕਿਹੜਾ ਕੰਮ ਕਰ ਲਿਆ ਹੈਗਾ ਜਦ ਕੀ ਕਰੀ ਦਾ ਹੀ ਹੈ ਸਾਲ ਭਰ ਕਰੀ ਦਾ ਹੈਗਾ ਤੇ ਛੁੱਟੀਆਂ ਤੋਂ ਬਾਅਦ ਐਸਾ ਲੱਗਦਾ ਹੈਗਾ ਤੇ ਕੋਈ ਬੜਾ ਵੱਡਾ ਟਾਸਕ ਹੈਗਾ ਜਿਹਨੂੰ ਕੰਪਲੀਟ ਕਰਨਾ ਹੈਗਾ ਆਪਣੇ ਆਪ ਚ ਹੀ ਹੁੰਦਾ ਹੈਗਾ ਕਿ ਹੈ ਇਹੀ ਬ ਮਹੀਨਾ ਭਰ ਜਿਹੜਾ ਇੰਨੀ-ਇੰਨੀ ਦੇਰ ਤੱਕ ਉੱਠੇ ਨੇ ਤੇ ਅੱਜ ਛੇਤੀ ਉੱਠ ਕੇ ਤੇ ਸਕੂਲ ਗਏ ਨੇ
ਅਰੇ ਉਹ ਤੇ ਉੱਠ ਜਾਂਦੇ ਸਾਡੇ ਵਰਗਿਆਂ ਨੂੰ ਵੀ ਬੜੀ ਆਦਤ ਜਿਹੀ ਹੋ ਜਾਂਦੀ ਸਾ
ਉਹ ਤੇ ਸਵੇਰ ਦਾ ਹੀ ਐਵੇਂ ਨੀ ਸਵੇਰੇ ਸਕੂਲ ਭੇਜਣਾ ਬੱਚਿਆਂ ਨੂੰ ਤੇ ਆਪਣੇ ਮਾਇਡ ਸੈਟ ਵੀ ਓਦਾਂ ਦਾ ਹੀ ਹੋ ਗਿਆ ਕਿ ਸਵੇਰੇ ਉੱਠਣਾ ਕਿਤੇ ਦੇਰ ਨਾ ਹੋਜੇ ਕੀ ਜਿੰਨੀ ਵਾਰ ਖੋਲੇ ਉਨੀ ਵਾਰੀ ਟਾਈਮ ਚੈੱਕ ਹੁੰਦਐ ਕਿ ਅ ਦੇਰ ਤੇ ਨੀ ਹੋ ਰਹੀ ਹੈਗੀ ਆ
ਉਹੀ-ਉਹੀ ਟੈਨਸ਼ਨ ਜਿਹੀ ਹੋ ਜਾਂਦੀ ਹੈ ਕਿ ਬਈ ਹੁਨ ਇੰਨੇ ਦਿਨ ਦੇ ਫਰੀ ਮਾਈੰਡ ਸੀਗੇ ਚਲੋ ਸਵੇਰੇ ਜਾਣਾ ਤੇ ਨਹੀ ਹੈ ਲੇਟ ਵੀ ਹੋ ਜਾਏਗੀ ਤੇ ਕੋਈ ਨੀ ਹੁਣ ਤਾਂ ਉਹੀ ਟੈਂਸ਼ਨਾਂ ਫਿਰ ਚਾਲੂ ਹੋ ਜਾਂਦੀਆਂ ਸਹੀ ਹੈ ਵਧੀਆ ਐ ਬਸ ਹੁਣ ਖੁੱਲ ਜਾਣਗੇ ਤੇ ਠੀਕ ਹੈ ਨਾ ਥੋੜਾ ਜਿਹਾ ਜ਼ਿਆਦਾ ਛੁੱਟੀਆਂ ਵੀ ਬੱਚਿਆਂ ਨੂੰ ਉਹੀ ਹੈ ਕੀ ਵਿਗਾੜਨ ਵਾਲਾ ਈ ਕੰਮ ਹੈ
ਵਿਗੜਨ ਵਾਲਾ ਹੀ ਕੰਮ ਹੋ ਜਾਂਦਾ
ਨਾਲੇ ਆਪ ਦੀ ਜਾਨ ਨੂੰ ਵੀ ਥੋੜਾ ਜਿਆ ਸੌਖਾ ਹੋਏਗਾ ਸਾਰਾ ਦਿਨ ਲੱਗੇ-ਲੱਗੇ ਬੱਚੇ ਬੱਚਿਆਂ ਨਾਲ ਤੇ ਟਾਈਮ ਹੋਰ ਹੀ ਨਹੀ ਮਿਲ ਪਾਉਂਦਾ ਥੋੜੇ ਦੇਰ ਸਕੂਲ ਜਾਂਦੇ ਨੇ ਤੇ ਆਪ ਨੂੰ ਵੀ ਥੋੜਾ ਜਿਹਾ ਲੱਗਦਾ ਹੈ ਕਿ ਹਾਂਜੀ ਹੁਣ ਫ੍ਰਰੀ ਹੋਣੇ ਹੈਗੇ ਆ ਤੇ ਥੋੜਾ ਜਿਹਾ ਆਪਣੇ ਵਾਸਤੇ ਟਾਈਮ ਕੱਢ ਸਕਦੇ ਆ
ਹਾਂਜੀ ਹਨੀ
ਹੁਣ ਛੁੱਟੀ ਕਿੰਨੇ ਵਜੇ ਹੋਵੇਗੀ ਬੱਚਿਆਂ ਦੀ
ਛੁੱਟੀ ਐਵੇਂ ਹੀ ਹੈ ਹੁਣ ਡੇਢ ਵਜੇ ਤੱਕ ਛੁੱਟੀ ਹੋਏਗੀ ਬੱਚਿਆਂ ਦੀ ਫਿਰ ਆਉਣਗੇ ਰੋ- ਰੋਟੀ ਪਾਨੀ ਖਾਣਗੇ ਥੋੜੀ ਦੇਰ ਆਰਾਮ ਕਰਨਗੇ ਫੇਰ ਕੋਚਿੰਗ ਤੇ ਨਿਕਲ ਜਾਣਾ ਉਹ ਸਾਰਾ ਰੂਟੀਨ ਹੁਣ ਸੈੱਟ ਹੋ ਗਿਆ ਇੱਥੋਂ ਹੀ ਸਭ ਚੀਜ਼ਾਂ ਏ ਟਾਈਮ ਟੂ ਟਾਈਮ ਹਰ ਚੀਜ਼ ਹੋਣੀ ਹੈਗੀ ਹੈ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਤੁਸੀਂ ਆਰਾਮ ਕਰੋਗੇ ਇੰਨੇ ਵਜੇ ਤੱਕ ਪੜ੍ਹਨਨਾ ਫੇਰ ਸਕੂਲੋਂ ਕੰਮ ਵੀ ਸ਼ੁਰੂ ਹੋ ਜਾਣਾ ਹੈਗਾ ਇਹਨਾਂ ਦੇ ਤੇ ਸਕੂਲ ਖੁੱਲਦੇ ਸਾਰ ਕੰਮ ਸ਼ੁਰੂ ਹੋ ਜਾਂਦੇ ਨੇ ਹਾਂਜੀ ਤੁਸੀਂ ਇਹ ਨਾ ਦੇਖੋ ਕਿ ਪਹਿਲਾ ਦਿਨ ਐ ਦੂਜਾ ਦਿਨ ਕੰਮ ਸ਼ੁਰੂ ਹੋ ਜਾਂਦਾ ਹੈਗਾ ਇਹਨਾਂ ਦੇ ਇੱਥੇ
ਪਹਿਲੇ ਦਿਨ ਤੋਂ ਹੀ ਡੰਡਾ ਚਾੜਨਾ ਚਾਲੂ ਕਰ ਦਿੰਦੇ ਆ। ਸਾਡੇ ਟਾਈਮ ਤੇ-ਤੇ ਇੱਕ ਪ ਇੱਕ ਦੋ ਦਿਨ ਮਸਤੀ ਹੀ ਚੱਲਦੀ ਸੀ ਸਕੂਲ ਚ ਕਿ ਖੁੱਲ੍ਹੇ ਨੇ ਕੋਈ ਪੜ੍ਹਾਈ ਨਈ ਹੋਨੀ ਐਂ।
ਏਹਨਾ ਦਾ ਸ਼ੁਰੂ ਹੋ ਜਾਂਦੇ ਨੇ ਇਹਨਾ ਨੇ ਹੁਣ ਸਿਲੇਬਸ ਭਜਾ ਦੇਣਾ ਹੈਗਾ, ਕਿਉਂਕਿ ਪੰਦਰਾਂ ਦਿਨ ਜਾਂ ਵੀਹ ਦਿਨਾਂ ਬਾਦ ਇਹਨਾਂ ਨੇ ਪੇ ਟੈਸਟ ਸ਼ੁਰੂ ਕਰ ਦੇਣੇ ਨੇ।
ਹਾਂਜੀ ਉਹ ਤੇ ਸਾਰੇ ਹੀ ਸਕੂਲਾਂ ਦਾ ਅੱਜ ਅੱਜ ਕਲ ਰੂਟੀਨ ਹੋ ਗਿਆ, ਚਲੋ ਜੀ ਫਿਰ ਕਰੋ ਰੈਡੀ ਹਨਾ। ਬੱਚਿਆਂ ਨੂੰ ਕਰੋ ਫੇਰ।
ਹਾਂਜੀ ਠੀਕ ਹੈ, ਓਕੇ ਹਾਂਜੀ ਠੀਕ ਹੈ। ਓਕੇ ਸਤਿ ਸ਼੍ਰੀ ਅਕਾਲ।